ਸਸਿ ਸ਼੍ਰੀ ਅਕਾਲ, ਕਿਵੇਂ ਔ
ਕਿਉ ਹਾਂਜੀ ਵਦੀਆ, ਤੁਸੀਂ ਦੱਸੋ
ਅਸੀਂ ਵੀ ਵਦੀਆ, ਕੀ ਕਰ ਰਹੇ ਸੀ
ਕੁਛ ਨੀ ਬਸ ਵਿਹਲੇ ਸੀਗੇ ਸ਼ਾਮ ਦੇ ਖਾਣੇ ਦੀ ਸੋਚ ਰਹੇ ਸੀਗੇ ਕੀ ਬਣਾਈਏ ਕੀ ਨਾ
ਓਕੇ ਠੀਕ ਹੈ
ਹਾਂਜੀ ਤੁਸੀਂ ਦੱਸੋ
ਹੰ ਅਸੀਂ ਵੀ ਬਸ ਉਹੀ ਚੀਜ਼ਾਂ ਸੋਚ ਰਹੇ ਸੀ। ਮਤਲਬ ਹੁਣੇ ਚਾਹ ਤੁਹਾਨੂੰ ਪਤਾ ਐ ਸ਼ਾਮ ਦੇ ਟਾਈਮ ਤੇ ਦੁਪਹਿਰ ਦੇ ਟਾਈਮ ਤੇ ਚਾਹ ਬਣਦੀ ਹੈ, ਚਾਹ ਬਨਾ ਕੇ ਹ ਹੁਨ ਸਬਜ਼ੀ ਵਗੈਰਾ ਦੇਖਦੇ ਹਾਂ, ਕਿਹੜੀ ਬਣਾਈਏ
ਹਾਂਜੀ ਇਹ ਹੀ ਅ ਵੈਸੇ ਤਾਂ ਪੇਠਾ ਸੀਗਾ ਤੇ ਮੰਮੀ ਕਹਿੰਦੀ ਵੀ ਆਪਾਂ ਪੇਠਾ ਬਨਾ ਲੈਂਨੇ ਆ
ਅੱਛਾ।
ਹਾਂਜੀ ਤ।
ਅਸੀਂ ਨੇ ਵੀ ਅੱਜ ਮਸਰੀ ਬਨਾਈ ਏ ਮੂੰਗੀ ਮਸਰੀ
ਹਠ- ਹਾਂਜੀ ਵੈਸੇ ਚਲੋ ਦਾਲਾਂ ਵੀ ਹੈਨਾ ਬਹੁਤ ਵਦੀਆ ਪ੍ਰੋਟੀਨ ਹੁੰਦੀਆਂ ਨੇ ਅਗਰ ਆਪਾਂ ਖਾ ਲਈਏ ਤਾਂ ਗਰਮੀ ਵਗੈਰਾ ਚ।
ਹਾਂਜੀ, ਤੇ ਬਾਕੀ ਹਾਂ ਤੇ ਤੁਸੀਂ ਕਹਿ ਰਹੇ ਤੇ, ਕਿ ਕੰਪਿਊਟਰ ਦਾ ਤੁਸੀਂ ਸਿੱਖੋਗੇ ਅੱਗੇ ਕੋਰਸ ਤਾਂ ਡੈਮੋ ਵਗੈਰਾ ਲਈ ਗਏ ਔ ਜਾਂ ਫਿਰ ਹਲੇ ਨਹੀਂ ਗਏ ਹੈਗੇ ਜਾਊਗੇ
ਸੀਗੀ ਅੱਜ ਤੇ ਫੇਰ ਮੈਂ ਡੈਮੋ ਲੈਕੇ ਆ ਗਈ ਸੀਗੀ ਹਾਂਜੀ
ਅੱਛਾ ਠੀਕ ਹੈ
ਹੋਰ ਵੀ ਪੁੱਛੇ ਸੀ, ਉਹ ਕ ਉਹ ਕਹਿੰਦੇ ਵੀ ਬਾਕੀ ਤੁਸੀਂ ਕੱਲ ਨੂੰ ਆ ਜਾਇਓ, ਕਿਉਂਕਿ ਅੱਜ ਉਹਨਾਂ ਦਾ ਉਸ ਟਾਇਮ ਬੈਚ ਬਿਜੀ ਸੀਗਾ, ਨਾ ਫੇਰ ਉਹਨਾ ਨੇ ਅੱਦਾ ਕੇ ਘੰਟਾਂ ਈ ਲਗਾਇਆ ਐ।
ਠੀਕ ਐ ਓਕੇ- ਓਕੇ ਮੈਂ ਵੀ ਵੈਸੇ, ਹਾਂ ਵੈਸੇ ਘਰੇ ਪੂ ਪੂਰਾਂ ਦਿਨ ਐਂਵੇਂ ਈ ਲੰਘ ਜਾਂਦਾ, ਤਾਂ ਕੁੱਛ ਤਾਂ ਕਰਨਾਂ ਚਾਹੀਦਾ ਐ ਨਾ
ਹਾਂਜੀ ਉਹੀਂ ਹੈ, ਬਸ ਤੁਹਾਨੂੰ ਹੁਣ ਪਤਾ ਹੀ ਐ ਵੀ ਗਰਮੀਆਂ ਚ
ਗਰਮੀਆਂ ਦੇ ਵਿੱਚ ਕੁੱਛ ਕਰਨ ਨੂੰ ਜੀਅ ਨੀਂ ਕਰਦਾ।
ਹਾਂਜੀ, ਮੈਂ ਤੁਹਾਨੂੰ ਪੁੱਛ ਰੀ ਪੁੱਛਦੀ ਸੀਗੀ, ਮੈਂ ਕਿਹਾ ਵੀ ਤੁਸੀਂ ਆਓਗੇ ਚਲੋ ਹਨਾ ਆਪਾਂ ਮਿਲ ਮੁਲ ਲਾਂਗੇ, ਤੁਸੀਂ ਹਜੇ ਫਰੀ ਹੋ ਕਿ, ਬਿਜੀ ਚੱਲ ਰਹੇ ਓ।
ਬਿਜੀ ਬਹੁਤ ਬਿਜੀ, ਤੇ ਕੱਲ ਕਿੰਨਾ ਜ਼ਿਆਦਾ ਹਨੇਰੀ- ਤੂਫਾਨ ਆਇਆ। ਤਾਂ ਸਾਰਾ ਘਰ ਸਾਡਾ, ਹਾਂ ਰੇਤਾ ਕਿੰਨਾ ਰੇ ਤਾਂ, ਉੱਡਿਆ ਹਨਾ ਏਨਾ-ਏਨਾ। ਪਹਿਲਾਂ ਨੇਰੀ-ਤੂਫਾਨ ਬਹੁਤ ਜ਼ਿਆਦਾ ਆਇਆ, ਨੇਰੀ ਜੇ ਘੱਟ ਆਵੇ ਨਾ ਤਾਂ ਸਈ ਰਹਿੰਦਾ ਐ, ਮੀਂਹ ਪਏ ਦੂ ਤਾ, ਵਧੀਆ ਹਨਾ ਬਟ ਓ ਨੇਰੀ-ਤੂਫਾਨ ਕਰਕੇ ਮਿੱ ਇਘੱਟਾ ਬਹੁਤ ਹੋ ਜਾਂਦਾ ਐ, ਸਫ਼ਾਈ ਕਰਨੀ ਪੈਂਦੀ ਐ ਫਿਰ।
ਉਹੀ ਹੈ ਕਿ ਆਪਾਂ- ਆਪਾਂ ਨੂੰ ਡੀਪ ਕਲੀਨਿੰਗ ਕਰਨੀ ਪੈ ਜਾਂਦੀ ਐ ਨੇਰੀ ਤੋਂ ਬਾਅਦ।
ਸਈ, ਕਿਆ।
ਹੂੰ- ਹੂੰ। ਹੋਰ ਹਾਂਜੀ, ਹਾਂ ਵਧੀਆ ਹੋ ਰਿਆ ਹੁਣ
ਹੋਰ।
ਵਧੀਆ ਸੀਗਾ ਮੌਸਮ, ਏਸੀ ਦੀ ਲੋੜ ਨੀ ਹੈਗੀ, ਆਪਾਂ ਨੂੰ ਮਤਲਬ ਪੱਖੇ ਨਾਲ ਵੀ ਵਧੀਆ ਹਵਾ ਲੱਗ ਰੀ ਐ।
ਹਾਂ ਪੱਖੇ ਨਾਲ ਵਧੀਆ, ਵੈਸੇ ਪੱਖੇ ਦੀ ਵੀ ਜ਼ਰੂਰਤ ਨੀਂ ਬਾਹਰ ਬੈਠੋ ਤਾਂ ਵਧੀਆ ਐ, ਹੁਣ ਸ਼ਾਮ ਦੇ ਟਾਇਮ ਬਾਹਰ ਬਹਿ ਕੇ ਹੈਨਾ।
ਹਾਂ ਵਧੀਆ ਲੱਗ ਰਿਹਾ, ਵਿਹੜੇ ਚ ਵੀ ਵਧੀਆ। ਪੁੱਛਣਾ ਸੀਗਾ, ਤੁਸੀਂ ਦੱਸ ਰਹੇ ਸੀਗੇ ਵੀ ਤੁਸੀਂ ਉਹ ਅਚਾਰ ਵਗੈਰਾ ਪਾਨੇ ਓ, ਵੀ ਤੁਸੀਂ ਦੱਸੋਗੇ ਕਿਵੇਂ ਪਾਨੇ ਓ ਅਚਾਰ
ਅਚਾਰ, ਕਿਵੇਂ ਪਾਉਨੇ ਆ।
ਹਾਂਜੀ-ਹਾਂਜੀ, ਮਤਲਬ ਅ ਮਤਲਬ ਨਿੰਬੂ ਦਾ ਜਿਵੇਂ ਮਿੱਠਾ ਵੀ ਪੈਂਦਾ ਨਾ, ਤੁਸੀਂ ਮਿੱਠਾ ਦੱਸ ਦੋ।
ਮਿੱਠਾ ਚਾਰ ਮੈਨੂੰ ਇਹਦੇ ਬਾਰੇ ਇੰਨਾ ਤਾਂ ਨੀ ਪਤਾ, ਹਾਂ ਬਟ ਘਰਦਿਆਂ ਨੂੰ ਪਤਾ ਹੈ, ਤਾਂ ਫਿਰ ਮੈਂ ਉਹਨਾਂ ਤੋਂ ਪੁੱਛ ਕੇ ਤੁਹਾਨੂੰ ਦੱਸ ਸਕਦੀ ਆ, ਐਂਵੇਂ ਮੈਂ ਤੁਹਾਨੂੰ ਦੱਸਦਾ। ਤੇ, ਉਵੇਂ ਬਣਾ ਤਾ ਨੀ ਦੋ ਗੇ ਤਦੋਂ।
ਹਾਂਜੀ, ਕਿਉਂਕਿ ਤੁਸੀਂ ਕਹਿ ਰਹੇ ਸੀਗੇ ਨਾ ਵੀ ਘਰ ਅਚਾਰ ਪਾਂਦੇ ਆ, ਮਤਲਬ ਐਵੇਂ ਤਾਂ ਅਸੀਂ ਪਾ ਲੈਂਨੇ ਆ ਪਰ ਫੇਰ ਵੀ ਹਨਾ ਚਲੋ ਇੱਕ ਦੂਜੇ ਨੂੰ ਦੱਸ ਦੇਣਾ ਚਾਹੀਦਾ, ਕਿ ਕਿਵੇਂ -ਕਿਵੇਂ ਪਾਂਦੇ ਨੇ।
ਹਾਂਜੀ ਸਈ ਕਿਆ, ਬਾਕੀ ਹੋਰ ਦੱਸੋ। ਕਿ ਮੈਂ ਤਾਂ ਹੁਣ ਮਤਲਬ ਸਾਡੇ ਮਗਰ ਖੇਤ ਨੇ ਘਰ ਦੇ, ਤਾਂ ਫਿਰ ਹੁਣ ਸੈਰ ਵਗੈਰਾ ਕਰਨ ਜਾਵਾਂਗੇ, ਸਵੇਰ ਦੀ ਤੇ ਵਧੀਆਂ ਵਾ ਬਹੁਤ ਮੌਸਮ।
ਵਧੀਆ ਆਪ, ਐ ਐਵੇਂ ਦੇ ਮੌਸਮ ਚ ਹੀ ਆਪਣਾ ਦਿਲ ਕਰਦਾ, ਕਿ ਹਾਂ ਆਪਾਂ ਬਾਹਰ ਨਿਕਲੀਏ।
ਆਪਣੀ ਫਰੈਸ਼ ਹਵਾਂ, ਕਿਉਂਕਿ ਦੇਖੋਂ ਗਰਮੀ ਚ ਤਾਂ ਵੈਸੇ ਈ ਕੋਈ ਬਾਹਰ ਨੀ ਨਿਕਲਦਾ।
ਸਹੀ ਕਿਹਾ, ਗਰਮੀ ਚ ਕੋਈ ਨੀ ਬਾਹਰ ਜਾਂਦਾ। ਲੇਕਿਨ ਹੁਣ ਮੌਸਮ ਵਧੀਆ ਐ, ਹੁਣ ਜਾਣਾਂ
ਹਾਂਜੀ, ਅੱਧੀ ਰਾਤੀਂ। ਹਾਂ ਰਾਤ- ਰਾਤ ਨੂੰ ਦੇਖੋ, ਕਿੰਨਾ ਵਧੀਆ ਮੌਸਮ ਹੋ ਰਿਹਾ ਸੀਗਾ।
ਹਾਂਜੀ ਸਹੀ ਕਿਹਾਂ, ਰਾਤ ਮੌਸਮ ਸੋਹਣਾ ਸੀ ਬਸ ਰੇ ਤਾਂ ਬਹੁਤ ਜ਼ਿਆਦਾ ਜਦੋਂ ਪੈਂਦਾ ਨਾ, ਤਾਂ ਫਿਰ ਮੰਨ ਜਾ ਖਿਝੀ ਚੜ੍ਹਦੀ ਹੈ, ਰੇਤੇ ਕਰਕੇ। ਕੇ ਫਿਰ ਉਹਦੇ ਨਾਲ ਸਫ਼ਾਈ ਕਰਨੀ ਪੈਂਦੀ ਹੈ, ਕੰਮ ਵੱਧ ਜਾਂਦਾ, ਹਾਂ।
ਸਹੀ ਗੱਲ ਹੈ। ਚਲੋ ਵੈਸੇ ਮੌਸਮ ਇਹ ਵੀ ਠੀਕ ਹੈ, ਪਰ ਅਗਰ ਐ ਆ ਕਿ ਇਕੱਲਾ ਮੀਂਹ ਆਵੇ ਨਾ ਫੇਰ ਵੀ ਠੀਕ, ਕਹਿ ਨੇਰੀ ਦੇ ਨਾਲ ਜੋ ਹੁੰਦਾ ਨਾ, ਕਿਉਂਕਿ ਤੁਸੀਂ ਦੇਖੋ ਵੀ, ਛੱਤਾਂ, ਕਮਰੇ, ਸਭ ਕੁਛ ਭਰ ਜਾਂਦਾ, ਰੇਤੇ ਨਾਲ ਪੱਤਿਆਂ ਨਾਲ।
ਹੂੰ, ਸਹੀ ਕਿਹਾ, ਤੇ ਬਾਕੀ। ਹਾਂ-ਹਾਂ ਤੇ ਬਾਕੀ, ਮਤਲਬ। ਮੈਂ ਨਾ, ਉਹ ਮੰਗਵਾਇਆ ਸੀ, ਕੀ ਕਹਿੰਦੇ ਹੁੰਦੇ ਨੇ, ਮਤਲਬ ਅਹ ਔਨਲਾਈਨ, ਇੱਕ ਔਡਰ ਕੀਤਾ ਸੀਗਾ, ਪ੍ਰੋਟੀਨ ਅ ਬਾਰ ਟਾਈਪ ਮੰਗਵਾਇਆ ਸੀਗਾ। ਤੇ ਹੁਣ ਇਹ ਮੈਨੂੰ ਨਾ ਬਹੁਤ ਜ਼ਿਆਦਾ ਪ੍ਰੋਬਲਮ ਕਰ ਦਿੰਦੀ ਏ ਮਤਲਬ ਉਹਦੇ ਨਾਲ ਨਾ ਬੋਡੀ ਅ ਬਹੁਤ ਦਾ ਟਾਇਰਡ ਫੀਲ ਕਰ ਰਹੀ ਹੈ ਇੱਕ ਤਰ੍ਹਾਂ ਮਤਲਬ ਜਲਣ ਨੀ ਮਹਿਸੂਸ ਹੁੰਦੀ ਅਹ ਹਨਾ ਮਤਲਬ ਅਹ ਬੋਡੀ ਚ ਜਲਣ ਜਹੀ ਮਹਿਸੂਸ ਹੋਣ ਲੱਗ ਗਈ। ਉਹਦੇ ਕਰਕੇ ਫਿਰ ਹੁਣ ਮੈਂ ਚਾਹ ਪੀਤੀ ਹੈ ਤੇ ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਪਾਣੀ ਪੀਣਾ ਚਾਹੀਦਾ। ਤੁਸੀਂ ਕੋਈ ਚੀਜ਼ ਸੁਜੈਸਟ ਕਰੋ ਜਿਹਦੇ ਨਾਲ ਜੋ ਬਰਨ ਹੁੰਦਾ ਨਾ, ਉਹ ਘੱਟ ਜੇ ਅੰਦਰ ਬਰਨ ਜਾਂ ਹੋ ਰਿਹਾ ਬਹੁਤ ਜ਼ਿਆਦਾ।
ਅੱਛਾ ਮਤਲਬ ਤੁਸੀਂ ਕਿਹੜਾ-ਕਿਹੜਾ ਮਤਲਬ ਪ੍ਰੋਟੀਨ ਲਿੱਤਾ ਸੀਗਾ ਤੁਸੀਂ?
ਉਦੋਂ ਤੇ ਲਿਖਿਆ ਹੋਇਆ ਸੀ ਥਰਟੀਨ ਗ੍ਰਾਮ ਪ੍ਰੋਟੀਨ ਤੇ, ਮਤਲਬ
ਲੋ ਹਾਂਜੀ ਵੈਸੇ ਤਾਂ ਆਪਾਂ ਨੂੰ ਐਵੇਂ ਕੁਛ ਲੈਣਾ ਨੀ ਚਾਹੀਦਾ ਬਿਨਾਂ ਕਿਸੇ ਡਾਕਟਰ ਦੇ ਰਿਵਿਊ ਤੋਂ
ਹੂੰ।
ਹਨਾ ਕਿਉਂਕਿ, ਕਿਉਂਕਿ ਔਨਲਾਈਨ ਚੀਜ਼ਾਂ ਤੇ ਆਪਾਂ ਜਿੰਨੀ ਜਲਦੀ ਵਿਸ਼ਵਾਸ ਕਰ ਲੈਂਦੇ ਨਾ ਉਹ ਆਪਣਾ ਓਨੀ ਬੈਨੀਫਿਸ਼ਅਲ ਨਹੀਂ ਹੁੰਦੀਆਂ ਹੈਗੀਆਂ।
ਹੋਰ ਸਹੀ ਕਿਹਾ ਤੇ ਫਿਰ ਹੁਣ ਮੈਂ ਕੀ ਖਾਵਾਂ?
ਤੁਸੀਂ ਨਾ ਕੱਚੀ ਲੱਸੀ ਪੀਓ।
ਅੱਛਾ ਕੱਚੀ ਲੱਸੀ ਨਾਲ ਠੀਕ ਹੋਜੂਗਾ।
ਹਾਂਜੀ-ਹਾਂਜੀ, ਮਤਲਬ ਅਗਰ ਆਪਣਾ ਇਹ ਹੁੰਦਾ ਨਾ ਕਿ ਆਪਣਾ ਐਸਿਡ ਬਣ ਰਿਹਾ ਹੈ ਨਾ ਤਾਂ, ਤੁਸੀਂ ਹਾਂ ਥੋੜ੍ਹਾ ਜਾ ਨਾ ਕੱਚੀ ਲੱਸੀ ਪੀਓ ਬਰਫ਼ ਪਾ ਕੇ ਠੰਡੀ ਜੀ ਤੁਹਾਨੂੰ ਥੋੜਾ ਠੀਕ ਮਹਿਸੂਸ ਹੋਏਗਾ।
ਫਿਰ ਮੈਂ ਨਾ ਆਪਣੇ ਟੰਬਲਰ ਵਗੈਰਾ ਚ ਲੈਜਊ ਤੇ ਜਦੋਂ ਸੈਰ ਕਰਨ ਜਾਵਾਂਗੇ ਉਦੋਂ ਪੀਲੋ ਨਾਲੇ ਬੋਡੀ ਚੋਂ ਮਤਲਬ ਅ ਜੋ ਵੀ ਹੈ ਡਾਈਟਿੰਗ ਵਗੈਰਾ ਹੁੰਦੀ ਹੈ ਤਾਂ ਉਹ ਵੀ ਵਧੀਆ ਨਾ, ਹਾਂ ਉਹ ਸਹੀ ਰਹੇ।
ਮੇਨ ਤਾਂ ਆਪਣੇ ਜਿਵੇਂ ਤੁਸੀਂ ਦੇਖੋ ਕਿ ਪਹਿਲਾਂ ਆਪਣੇ ਹਨਾ ਸਿਆਣੇ ਵੀ ਕਹਿੰਦੇ ਨੇ ਕਿ ਕੱਚੀ ਲੱਸੀ ਪੀਓ ਲੱਸੀ ਤੁਸੀਂ ਖੱਟੀ ਪੀਓ, ਦਹੀਂ ਪੀਓ, ਕਿਉਂਕਿ ਇਹ ਵਧੀਆ ਰਹਿੰਦੀਆਂ ਨੇ।
ਸਹੀ ਕਿਆ ਇਹੀ ਪੀਉਂਗੀ ਮੈ, ਮੈਂ ਲੈ ਕੇ ਜਾਂਦੀ ਹਾਂ ਬਸ ਫਿਰ, ਹੂੰ।
ਦੱਸੋ ਫੇਰ, ਕਿੱਥੇ ਕਿੰਨੇ ਕੇ ਤੱਕ ਜਾਂਦੇ ਫੇਰ ਤੁਸੀਂ ਸ਼ੈਰ ਕਰਨ ਕਿੰਨੇ ਕਿਲੋਮੀਟਰ ਹੋ ਜਾਂਦਾ ਹੈ?
ਕਿਲੋਮੀਟਰ ਤਾਂ ਕਦੇ ਅਸੀਂ ਮੈਜਰ ਨਹੀਂ ਕੀਤਾ ਬਟ ਹਾਂ ਫੁਟ ਸਟੈਪਸ ਦੀ ਗੱਲ ਕਰੀਏ ਜੇ ਆਪਾਂ ਤਾਂ ਹੋ ਜਾਂਦੇ ਨੇ। ਸੌ, ਇੱਕ ਸੌ ਵੀਹ ਫੁਟ ਸਟੈਪਸ ਨੇ।
ਸਵੇਰੇ ਵੀ ਜਾਂਨੇ ਹੋ ਕਿ ਇਕੱਲੇ ਸ਼ਾਮ ਨੂੰ ਈ?
ਨਹੀ-ਨਹੀ, ਸ਼ਾਮ ਨੂੰ ਬਿਕੋਜ ਸੂਬੇ ਤਾਂ ਕੰਮ ਵਗੈਰਾ ਹੁੰਦੇ ਨੇ। ਘਰ ਦੇ ਬਹੁਤ, ਸ਼ਾਮ ਨੂੰ ਹੀ ਰੌਣਕ ਲੱਗਦੀ ਦੀ ਹੈ ਸਾਰੇ ਖੇਤ ਦੇ ਜੋ ਵੀ ਮਤਲਬ ਹਨਾ ਕਿਸਾਨ ਹੁੰਦੇ ਨੇ ਸਾਰੇ ਘਰਾਂ ਤੋਂ ਬਾਹਰ ਸ਼ਾਮ ਨੂੰ ਹੀ ਆਉਂਦੇ ਨੇ।
ਹਾਂ - ਹਾਂ ਫੈਮਿਲੀ ਨਾਲ ਜਾਂਦੇ ਹੋ, ਮਤਲਬ ਹਨ?
ਫੈਸਿਲੀ ਨਾਲ, ਮੰਮੀ ਨਾਲ ਹਾਂ। ਪੇਰੈਂਟਸ ਨਾਲ ਮਤਲਬ, ਸਾਡਾ ਵੀ ਮਗਰ ਬਹੁਤ ਵੱਡਾ ਖੇਤ ਹੈ ਨਾ, ਤਾਂ ਫਿਰ ਕੰਮ ਕਰਨਾ ਖੇਤ 'ਚੋ ਜਾਓ, ਥੋੜਾ ਜਹਾ ਬੋਡੀ ਹੀਟ ਅੱਪ - ਹੁੰਦੀ ਹੈ।
ਹਮ। ਵਧੀਆ, ਨਾਲੇ ਬਹਾਨੇ ਨਾਲ ਆਪਣੇ ਪੇਰੈਂਟਸ ਹੀ ਆਪਣੇ ਨਾਲ ਬਣਾ ਜਾਂਦੇ, ਤੁਹਾਨੂੰ ਪਤਾ ਕਿ ਮੰਮਾ ਉਹਨਾਂ ਕੋਲ ਤਾਂ ਪਹਿਲਾਂ ਹੀ ਟਾਈਮ ਨਹੀਂ ਹੁੰਦਾ ਹੈਗਾ, ਕੁਛ ਕਰਨ ਦਾ। ਸੈਰ ਵਗੈਰਾ ਵਧੀਆ ਹੈਗੀ ਕਿਉਂਕਿ ਹਾਂ, ਅਗਰ ਚਲੋ ਆਪਣੇ ਅਗਰ ਆਪਣੇ ਨਾਲ ਉਹ ਵੀ ਜਾ ਰਹੇ ਨੇ ਤਾਂ ਉਹਨਾਂ ਨੂੰ ਵੀ ਚਲੋ, ਹਨਾ ਥੋੜ੍ਹਾ - ਜਿਹਾ ਬੈਨੀਫਿਟ ਹੋ ਰਿਹਾ ਹੈ। ਕਿਉਂਕਿ ਸਾਰਾ ਦਿਨ ਉਹ ਘਰ ਦੇ ਕੰਮਾਂ 'ਚ ਬਿਜ਼ੀ ਰਹਿੰਦੇ ਨੇ।
ਹਾਂਜੀ ਹਾਂ, ਤੇ ਬਾਕੀ ਤੁਸੀਂ ਹਾਂ, ਹਾਂ, ਤੇ ਬਾਕੀ ਤੁਸੀਂ ਮਤਲਬ ਹੁਣ ਅੱਗੇ ਕੋਈ ਅਹ ਮਤਲਬ ਸਟੱਡੀ ਕਰੋਂਗੇ, ਪਾ ਫਿਰ ਨਹੀਂ ਕਰਦੇ ਸਟੱਡੀ? ਹੁਣ ਬਸ ਕਰ ਲਈ ਸਟੱਡੀ, ਇੰਨੀ?
ਨਹੀਂ ਬੱਸ। ਸਟੱਡੀ ਤਾਂ ਨਹੀਂ ਜੀ ਕਰਦੀ, ਬੱਸ ਇਹ ਹੈ ਕਿ ਮਤਲਬ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਲਵਾਂਗੇ।
ਹਮ।
ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ। ਕਿ ਹਨਾ ਕੰਪੀਟੀਸ਼ਨ ਕਿੰਨਾ ਜ਼ਿਆਦਾ ਹੈ। ਤੇ ਹਾਂ, ਹਾਈ ਲੈਵਲ ਹਰ ਕੋਈ, ਮਤਲਬ ਆਪਣੀ ਪ੍ਰੈਕਟਿਸ ਕਰਦਾ ਏ।
ਹਾਂਜੀ, ਠੀਕ ਹੈ।
ਉ ਹਾਂਜੀ, ਵੈਸੇ ਤੁਸੀਂ ਦੱਸ ਦਉ ਵੀ ਅਗਰ ਕੋਈ ਵਧੀਆ ਮਤਲਬ ਆਪਣੇ ਇੱਥੇ ਆਲੇ - ਦੁਆਲੇ ਹੋਵੇ ਕਿ ਹਾਂ, ਕੋਈ ਇੰਸਟੀਚਿਊਟ।
ਇੰਸਟਿਊਟ ਮੈਨੂੰ ਤਾਂ ਇਹਨਾਂ ਬਾਰੇ ਇੰਨੀ ਖਾਸ ਜਾਣਕਾਰੀ ਹੈ ਨਹੀਂ, ਮੈਂ ਵੀ ਹਲੇ ਸਟਿਕਸ ਫਲੋਰ ਕਰ ਰਹੀ ਹੈ, ਆਪਸ਼ਨਸ ਉ, ਹਾਂ, ਤੇ ਹਲੇ ਆਪਸ਼ਨਸ ਐਕਸਪਲੋਰ ਕਰ ਰਹੇ ਆ। ਕਿਉਂਕਿ ਇਹ ਟਾਈਮ ਨਾ, ਐਕਸਪਲੋਰ ਕਰਨ ਦਾ ਆਪਦੇ ਲਈ ਬੈਸਟ ਚੀਜ਼ ਨੂੰ ਚੁਣੋ ਟਾਈਮ ਲਵੋ ਹਨਾ। ਤਾਂ, ਮੈਂ ਤਾਂ, ਇਹੀ ਸੁਜੈਸਟ ਕਰੂੰਗੀ ਅ ਦਾ ਬੈਸਟ ਚੂਜ ਕਰੋ, ਤੁਹਾਡੀ ਕਿਹੜੀ ਫੀਲਡ ਲਈ। ਮਤਲਬ ਕਿਹੜੀ ਫੀਲਡ ਦੇ ਵਿੱਚ ਤੁਸੀਂ ਵਧੀਆ ਐਕਸਲ ਕਰ ਸਕਦੇ ਹੋ। ਉਹ ਚੀਜ਼
ਹਮ, ਸਹੀ ਹੈ। ਕਿਉਂਕਿ ਅਗਰ ਆਪਾਂ ਇੱਕ ਵੀ, ਹਨਾ ਕੋਈ ਵੀ ਓਪਸ਼ਨ ਗਲਤ ਚੂਜ ਕਰ ਲਈ ਤਾਂ ਆਪਣਾ ਫਿਊਚਰ ਉਸਤੇ ਹਨਾ, ਬਹੁਤ ਗਲਤ ਇਫੈਕਟ ਪਏਗਾ।
ਨਹੀਂ, ਕੁਛ ਵੀ ਗ਼ਲਤ ਇਫੈਕਟ ਨਹੀਂ ਪਏਗਾ ਜੋ ਵੀ ਹੁੰਦਾ। ਸਹੀ ਉਹ ਹੁੰਦਾ ਜਸਟ ਥੋੜਾ ਜਿਹਾ ਵੀ ਤੁਹਾਨੂੰ ਕੀ ਤੁਹਾਡੀ ਖੁਸ਼ੀ ਕਿਹੜੀ ਚੀਜ਼ 'ਚ ਆਊਗਾਵੇਂ
ਉਹ ਹੀ ਏ। ਕਿਉਂਕਿ ਹੁਣ ਤਾਂ ਦੇਖਲੋ ਨਾ, ਬਹੁਤ ਸਾਰੀਆਂ ਆਪਓਪਸ਼ਨ ਹੋ ਗਈਆਂ ਚਾਹੇ, ਤੁਸੀਂ ਔਨਲਾਈਨ ਚੂਜ ਕਰ ਲੋ। ਚਾਹੇ ਫਲਾਈਨ ਚੂਜ਼ ਕੁਛ ਕਰਲੋ ਬੈਨੀਫਿਟ ਹੀ ਹੁੰਦਾ ਤੁਹਾਨੂੰ।
ਅ ਔਨਲਾਈਨ ਔਹ ਜੂਨ-ਜੁਲਾਈ ਦੇ ਮਹੀਨੇ ਜੁਲਾਈ ਦੇ, ਮਹੀਨੇ ਆਪਾਂ ਆਊਟਡੋਰ ਜਾ ਸਕਦੇ ਹਾਂ। ਜੂਨ ਦੇ ਮਹੀਨੇ, ਆਊਟਡੋਰ ਨਹੀਂ ਜਾ ਸਕਦੇ।
ਹਾਂਜੀ-ਹਾਂਜੀ ਇਹ ਤਾਂ ਹੈਗਾ ਹਾਂ, ਵੈਸੇ ਕਈ ਹਾਂਜੀ।
ਹਮ, ਹ ਤਾਂ ਫਿਰ ਜੂਨ ਦੇ ਮਹੀਨੇ ਤਾਂ ਔਨਲਾਈਨ ਹੀ ਸਹੀ ਰਹਿੰਦਾ ਜੇ ਤੁਸੀਂ ਐਵੇਂ ਦਾ ਕੁਛ ਵੀ ਕਰਨਾ ਤਾਂ। ਤੁਸੀਂ ਫਿਰ ਅ, ਆਈ ਥਿੰਕ। ਔਨਲਾਈਨ ਹੀ ਜਾਓ, ਦੈਨ ਉਸ ਤੋਂ ਬਾਅਦ ਤੁਸੀਂ ਔਫਲਾਈਨ ਜਾ ਸਕਦੇ ਹੋ। ਉਦੋਂ ਤੱਕ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ। ਵੀ ਤੁਸੀਂ ਸਿੱਖ ਪਾ ਰਹੇ ਹੋ ਸਮਝ ਪਾਰੇ ਹੋਏ ਨੇ।
ਬਿਲਕੁੱਲ-ਬਿਲਕੁੱਲ ਕਿਉਂਕਿ ਓ ਆਪਣੀ ਇੱਕ ਚਲੋ ਹਨਾ ਚੋਇਸ ਹੋ ਜਾਂਦੀ ਐ ਕਿ ਆਪਾਂ ਨੂੰ ਅਗਰ ਨਈ ਸਮਝ ਆ ਰੇਆ ਤਾਂ ਆਪਾਂ ਹਨਾ ਆਪਾਂ ਫਿਰ ਤੋਂ ਓ ਚੀਜ਼ ਸਿੱਖ ਸਕਦੇ ਆ।
ਆਪਣੇ ਕੋਲ ਓਪਸ਼ਨ ਹੁੰਦੀ ਐ ਹਾਂਜੀ।
ਹਾਂਜੀ ਹਾਂ-ਹਾਂ।
ਹੂੰ, ਹੋਰ ਦੱਸੋ ਕੁਛ ਨਮੀ ਗੱਲ ਸਿੱਖੀ ਕੁਛ ਬੁੱਕਸ ਵਗੈਰਾ ਪੜਨੀਆਂ ਸ਼ੁਰੂ ਕੀਤੀਆਂ ਤੁਸੀਂ।
ਮੈਂ ਸੋਚ ਰੀ ਆ ਮੈਂ ਰਿਚ ਡੈਡ ਪੂਅਰ ਡੈਡ ਜੋ ਬੁੱਕ ਐ ਨਾ, ਉਦੀ ਨਾ ਮਤਲਬ ਪੀ ਡੀ ਐੱਫ ਸੋਟ ਔਫ ਆਈਫੋਨਸ 'ਚ ਹੁੰਦਾ ਉਹ 'ਤੇ ਓ ਮੈਂ ਮਤਲਬ ਹਾਂ ਮਤਲਬ ਓ ਮੈਂ ਬੁੱਕ ਜਾਂ ਤਾਂ, ਫੀਜੀਕਲ ਬੁੱਕ ਸਟੋ ਓ ਲਾਈਕ ਸਟੋਰ 'ਚ ਕਿ ਸੀ ਟੋ ਬਾਏ ਕਰਾਂ ਜਾਂ ਫੇਰ ਔਨਲਾਇਨ ਬਾਏ ਕਰਾਂ ਮਤਲਬ ਓ ਮੈਂ ਸੋਚ ਰੀ ਆ ਉਦੇ ਨਾਲ ਮਾਇਡ ਸਟ ਹੁੰਦਾ ਆ ਜਾਂ ਫਿਰ ਕੋਈ ਐਵੇਂ ਦੀ ਬੁੱਕ ਜੋ ਟੀਨ ਏਜ ਲਾਈਫ ਦੇ ਅ ਜੋ ਵੀ ਅ ਮਤਲਬ ਤੁਹਾਨੂੰ ਪਤਾ ਐ ਆ ਪਾਂ ਜੋ ਵੀ ਫੇਸ ਕਰਦੇ ਆ ਓ ਸਭ ਨੂੰ ਹੈਨਾ ਇੱਕ ਮਾਇੰਡਸੈਟ ਸ਼ਿਫਟ ਹੋਵੇ ਉਦੇ ਨਾਲ। ਭੈਣ ਦੀ ਕੋਈ ਬੁੱਕ ਮੈਂ ਹਾਲੇ ਸਰਚ ਕਰ ਰੀ ਆ, ਰੀਡਿੰਗ ਤਾਂ ਉਦੇ ਲਈ ਨਾ ਟਾਈਮ ਦੀ ਹੈਬਿਟ ਬਣਾਉਣੀ ਪੈਂਦੀ ਐ ਸੋ ਓ ਤਾਂ ਬਣਾਉਣਾ ਹਜੇ ਟਾਈਮ ਦੀ ਹੈਬਿਟ ਬਣਾਉਣੀ ਪਊਗੀ।
ਉਨੂੰ ਟਾਈਮ ਦੇਨਾ ਪੈਂਦਾ ਕਿਉਂਕਿ ਉਦੇ ਨਾਲ ਆਪਨਾ ਇੰਨਟਰਸ ਟ 'ਤੇ ਸਸਪੈਂਸ ਦੋਨੋ ਵੱਧਦੇ ਨੇ ਅਗਰ ਆਪਾਂ ਕੋਈ ਵੀ ਨੋਵਲ ਜਾਂ ਬੁੱਕ ਪੜ ਰੇ ਆ।
ਹਾਂਜੀ ਸਈ ਕੇਆ ਬਾਕੀ ਹੁਣ ਅ ਸੀਂ ਜਾਂਨੇ ਆ ਮਤਲਬ ਬੈਕ ਸਾਈਡ ਜਾਂਨੇ ਆ ਤੁਸੀਂ ਵੀ ਸੈਰ ਕਰੋ, ਅਸੀਂ ਵੀ ਕਰਦੇ ਆ।
ਜੀ ਹਾਂ ਅਸੀਂ ਜਾਂਨੇ ਆ ਅਸੀਂ ਨਾ ਮਤਲਬ ਐਂ ਆ ਕਿ ਸਾਡੇ ਖੇਤ ਥੋੜੇ ਦੂਰ ਨੇ ਤਾਂ ਅਸੀਂ ਐਂ ਸੋਚਦੇ ਆ ਕਿ ਥੋੜੀ ਧੁੱਪ ਨਾ ਛਾਂ ਮਤਲ ਟੈਲੀ ਹੋਜੇ, ਛੇ ਜਾਂਨੇ ਆ ਅਸੀਂ।
ਓਕੇ-ਓਕੇ ਅਸੀਂ ਤਾਂ ਫੇਰ ਹੁਣ ਜਾਵਾਂਗੇ ਕਿਉਂ ਕਿ ਫੇਰ ਸ਼ਾਮ ਨੂੰ ਤਾਂ ਉਰੇ ਮਾਹੌਲ ਜੋ ਹੈ ਨਾ ਮਤਲਬ ਖੇਤ ਨੇ ਵੈਸੇ ਵੀ ਤੁਹਾਨੂੰ ਪਤਾ ਐ ਮੌ ਅ ਮਤਲਬ ਮੌਸਮ ਵਗੈਰਾ ਖ਼ਰਾਬ ਹੋ ਜਾਂਦੈ ਤਾਂ ਫੇਰ ਹੁਣ ਜਾਵਾਂਗੇ।
ਚਲੋ ਠੀਕ ਐ ਫੇਰ ਤੁਸੀਂ ਜਾਏ ਆਓ, ਓਕੇ ਜੀ ਬਾਏ, ਹਾਂਜੀ।